ਹੈਲੋ।
ਸ਼ਸ਼ੀ ਕਾਲ।
ਹੈਲੋ। ਹਾਂਜੀ ਸਸਰੀ ਕਾਲ ਠੀਕ ਓ ਤੁਸੀ।
ਹੈਲੋ, ਹਾਂਜੀ ਤੁਸੀ
ਹਾਂਜੀ ਸਸਰੀ ਕਾ
ਠੀਕ ਓ
ਹਾਂਜੀ-ਹਾਂਜੀ ਸੱਬ ਠੀਕ।
ਤੁਆਡੇ ਘਾੱਰ ਸੱਬ ਠੀਕ ਨੇ।
ਹਾਂਜੀ ਘਾੱਰ ਸੱਬ ਠੀਕ ਨੇ, ਤੁਸੀ ਦੱਸੋ‌।
ਹਾਂ ਮੇਰੇ ਘਾੱਰ ਵੀ ਸੱਬ ਠੀਕ ਔਰ ਡੀਨੇਰ ਕਰ ਲੇਆ ਤੁਸੀ।
ਹਾਂਜੀ-ਹਾਂਜੀ, ਕਰ ਲੇਆ ਸੀ ਡੀਨਰ।
ਕੀ ਖਾਦਾ ਤੁਸੀ ਆੱਜ।
ਹੋ ਹਾਂ ਓ ਸਿੰਪਲ ਘਾੱਰ ਦਾ ਈ ਪਨੀਰ ਪੁਰਜੀ।
ਅੱਛਾ-ਅੱਛਾ। ਓਈ ਘਾੱਰ ਦਾ ਈ ਠੀਕ ਰੈਂਦੈ ਖਾਨਾ-ਪੀਨਾ ਤੇ ਵੈਸੇ।
ਹਾਂ ਜੋ ਬਨਾਓ, ਪਤਾ ਲਾੱਗਦੈ।
ਹਾਂ ਹੈਲਦੀ ਏ ਫੇਰ ਓ ਅੱਛਾ ਓਂਦੈ ਘਾੱਰ ਦਾ ਤੇ ਖਾਨਾ
ਬਿਲਕੁਲ ਬਿਲ
ਤੇ ਕੀ ਕੈਂਦੇ ਆ ਮੇਰੀ ਤੇ ਹੁਨ ਮੇਰੀ ਸਕੂਲ ਇਚ ਟਿਯੂਸ਼ਨ ਵਗੈਰਾ ਜਿਵੇਂ ਅਸੀਂ ਜਾਂਦੇ ਆ ਨਾ ਤੇ ਓਥੇ ਇੱਕ ਕੁੜੀ ਆਂਦੀ ਏ ਓਦੇ ਨਾ ਪੇਟ ਇਚ ਕਾਫੀ ਦਰਦ ਰੈਨ ਲੱਗ ਗਈ ਤੇ ਓ ਕਾਫੀ ਦਿਨ ਡੋਕਟਰ ਨੂੰ ਦਿਖਾਏਆ ਡੋਕਟਰਾਂ ਨੂੰ ਸਮਜ ਨੀ ਆਈ ਕਿ ਉਨੂੰ ਹੋਏਆ ਕੀ ਏ। ਤੇ ਫੇਰ ਡੋਕਟਰ ਨੇ ਬੋਲੇਆ ਕਿ ਜੋ ਆੱਜ-ਕਾੱਲ ਬੱਚੇ ਖਾਂਦੇ ਨੀ ਏ ਪੀਜਰਵੇਟਿਵ ਫੂਡ ਜੋ ਓ ਜਿਵੇ ਓ ਆਂਦੇ ਆ ਕਿ ਓ ਆ ਓ ਸਮਾਈਲੀਜ਼ ਵਗੈਰਾ ਆਂਦੀਐ ਫਰਿੱਜ ਇਚ ਕਾਫ਼ੀ ਟਾਈਮ ਵੱਸੇ ਰੱਖਨ ਦੀਆ ਓਂਦੀਐ ਓ
ਹਾਂ।
ਓ ਫ ਹਾਂ ਪੈਕੇਟ ਫੂਡ ਓ ਤੇ ਓ ਕੈ ਰੇ ਓਦੇ ਨਾਲ ਨੁਕਸਾਨ ਦਿੰਦੇ ਆ ਓ ਵੈਸੇ ਇਨਾਂ ਜੰਕ ਫੂਡ ਤੇ ਓ ਖਾਂਦੀ ਨੀ ਸੀ, ਪਰ ਤਾ ਵੀ ਮਤਲਬ ਕੈਚਅਪ ਵ ਗੈਰਾ ਟਾਈਮ ਤੱਕ ਪਈ ਰਏ ਤੇ ਓ ਵੀ ਅੱਛੀ ਨਈ ਏ ਤੇ ਬਾੱਸ ਐਹੀ, ਮੈਂ ਫੇਰ ਓਨੂੰ ਮੈਂ ਤੇ ਓਨੂੰ ਹੈਲੋ।
ਹਾਂਜੀ-ਹਾਂਜੀ ਅਸੀ ਤਾਂ ਸਾਰਾ ਬਨਾਯਾ ਜੋ ਵੀ ਓਵੇ ਸਾਡੇ, ਆਪੇ ਖੁੱਦ ਘਾੱਰ ਬਨਾਈ ਦੈ ਜੋ ਵੀ ਖਾਣੈ ਫਟਾਫਟ ਬੱਨ ਜਾਂਦੈ ਦੋ ਮਿੰਟ ਏਚ ਔਰ, ਐਵੇ ਈ ਅਸੀ ਪੰਜ ਮਿੰਟ ਦਾ ਆਲਸ ਕਰਦੇ ਆ ਛੋੜ ਪੜੇ ਕੀ ਬਨਾਣੈ ਕੀ ਬਨਾਨੈ। ਉਸ ਚੱਕਰ ਚ ਸਾਡੇ ਬਾਜ਼ਾਰੋਂ ਲੈ
ਹਾਂਜੀ ਅਸੀਂ ਇਹੀ ਦੇਖਦੇ ਹਾਂ ਕਿ ਉਹ ਸਾਨੂੰ ਆਸਾਨੀ ਕੋਈ ਵੀ ਸਾਡਾ ਘੱਟ ਹੋ ਜਾਏਗਾ, ਪਰ ਫ਼ਿਰ ਉਹਦਾ ਕੀ ਫਾਇਦਾ ਕੀ ਅਹ ਮਤਲਬ ਸਾਡੀ ਤਬੀਅਤ ਖ਼ਰਾਬ ਹੋ ਜਾਏ ਉਹਦੇ ਨਾਲ
ਹਾਂ ਬਿਲਕੁਲ ਉਹ ਤੇ ਜਿੰਨਾ ਇਗਨੋਰ ਹੋ ਸਕੇ ਇਗਨੋਰ ਕਰੋ। ਪੈਕੇਟ ਵਾਲੇ ਫੂਡ ਨੂੰ ਫਰੀਜੈਡੀਸ ਪਾਏ ਹੁੰਦੇ ਐ। ਉਹ ਨੇ ਕਿੰਨੇ ਕਿੰਨੇ ਤਾਈ ਪੁਰਾਣਾ ਨਈ ਹੁੰਦਾ ਫੂਡ।
ਹ ਉਹ ਇਵੇ ਕਾਫੀ ਟਾਈਮ ਚੱਲ ਜਾਂਦੇ ਆ ਉਹ ਤਾਂ ਹੀ ਇੰਨੇ ਟਾਈਮ ਤੱਕ ਮਤਲਬ ਠੀਕ ਰਹਿੰਦੇ ਆ। ਉਹਨਾਂ ਚ ਸਮੈਲ ਨਈ ਆਉਂਦੀ ਕਿਉਂਕਿ ਉਹਨਾਂ ਦੇ ਅੰਦਰ ਇਨੀ ਜ਼ਿਆਦਾ
ਅ ਕਈ ਕੰਟਰੀਆ ਵਿੱਚ ਤੇ ਪੈਕੇਟ ਵਾਲੇ ਫੂਡ ਬੈਨ ਹੈਗੇ ਨੇ ਬਈ ਪੈਕਟ ਵਾਲੇ ਫੂਡ ਖਾਂਦਾ ਈ ਨਈ ਉੱਥੇ ਉਹਨਾਂ ਨੂੰ ਪਤਾ ਬਈ ਹਾਂ ਸਰੀ ਸਾਡੀ ਇਮਿਊ, ਇਮਿਊਨਿਟੀ ਸਿਸਟਮ ਹੁੰਦਾ। ਜਿਹੜਾ ਬੋਡੀ ਦਾ ਉਹਨੂੰ ਬੜਾ ਕਮਜ਼ੋਰ ਕਰ ਦਿੰਦੀ ਹੈ ਨਾ ਹੈਲੋ। ਹੈਲੋ।
ਹੂੰ
ਗਈ ਕੋਲ ਹਾਂਜੀ। ਹਾਂ।
ਹੈਲੋ-ਹੈਲੋ।
ਕੈਜੀ। ਹਾਂਜੀ ਹੈਲੋ।
ਹੈਲੋ।
ਹਾਂਜੀ ਆ ਗਈ ਆਵਾਜ਼?
ਹਾਂਜੀ ਆਦੀ ਐ।
ਹਾਂਜੀ ਮੈ ਕਿਹਾ ਸਾਡੀ ਜਿਹੜਾ ਬੋਡੀ ਦਾ ਇਮਿਊਨ ਸਿਸਟਮ ਹੁੰਦਾ ਐ। ਉਹਨੂੰ ਨੁਕਸਾਨ ਪੁੰਚਾਉਦਾ ਨਾ ਪੈਕਟ ਫੂਡ
ਹਾਂ ਉਹ ਤੇ ਹੈ ਹੀ ਮਤਲਬ ਇਹ ਸਭ ਚੀਜ਼ਾਂ ਫਿਰ ਇਹੀ ਨੁਕਸਾਨ ਹੀ ਦਿੰਦੀਆ ਬਾਹਰ ਦਾ ਜੰਕ ਫੂਡ ਵੀ ਨੁਕਸਾਨ ਦਿੰਦਾ ਐ। ਨੋਰਮਲ ਵੀ ਅਸੀਂ ਕੁਛ ਨੋਰਮਲ ਜਿਵੇਂ ਖਾਣਾ ਖਾਂਦੇ ਆ ਉਹਨੂੰ ਵੀ ਅਗਰ ਅਸੀਂ ਜ਼ਿਆਦਾ ਰੋਜ਼ ਡੇਲੀ ਖਾਂਦੇ ਰਹੀਏ ਤਾਂ ਉਹ ਵੀ ਨੁਕਸਾਨ ਦੇਗਾ।
ਹਾਂ ਉਹ ਤੇ ਹੈ ਹੀ ਹੈ ਜਿੰਨਾ ਜਿਆਦਾ ਬੱਸ ਆਜੇ ਗਾ ਅਸੀ ਉਹਨਾ ਬੱਸ ਖਾਣਾ ਖਾਵਾਂਗੇ ਖਾਈ ਜਾਵਾਂਗੇ ਗਰਮ ਕਰ ਕਰਕੇ ਉਹ ਨੁਕਸਾਨ ਤਾਂ ਪਹੁੰਚਾਏਗਾ
ਹੂੰ ਦੇਗਾ ਈ ਹਾਂਜੀ।
ਬਿਮਾਰੀਆਂ ਲੱਗਦੀਆਂ ਬੁਖਾਰ ਵੁ ਵੋਮਿਟ, ਜੁਕਾਮ ਇਹੋ ਜਿਹੀਆ ਬਿਮਾਰੀਆ ਲੱਗ ਜਾਂਦੀਆਂ।
ਹਾਂਜੀ ਮੈਂ ਤੇ ਖੁਦ ਆਪਣਾ ਜਿਵੇਂ ਇਹ ਸਭ ਚੀਜ਼ਾਂ ਸਭ ਬੰਦ ਕਰਤੀਆਂ ਖਾਣੀਆਂ ਕਿਉਂਕਿ ਐਹੀ ਚੱਲ ਰਿਹਾ ਨਾ ਅੱਜ-ਕੱਲ ਸਬ ਦੇ ਫਿਰ ਪੇਟ ਚ ਦਰਦ ਹੋਣ ਲੱਗ ਗਿਆ ਮੇਰਾ ਵੀ ਹੁਨੇ ਥੋੜ੍ਹਾ ਬੋਤ ਪੇਟ ਦਰਦ ਸਟਾਟ ਹੋ ਗਿਆ ਸੀ, ਫੇਰ ਮੈਂ ਕਿਹਾ ਕਿ ਨਈ ਹੁਣ ਮੈਂ ਥੋੜਾ ਬੋਤ ਜਿੰਨਾ ਵੀ ਖਾਂਣੀ ਆ ਉਹ ਵੀ ਬਿਲਕੁਲ ਅਵੋਇਡ ਈ ਕਰਾਂ।
ਹਾਂ ਬਿਲਕੁਲ-ਬਿਲਕੁਲ ਫਾਇਦਾ ਹੈਗਾ ਨਾ।
ਫ਼ਾਏਦਾ ਨਈ ਐਸ ਚੀਜ਼ਾਂ ਦਾ
ਅਵੋਏਡ ਕਰਨਾ ਤੇ ਫਾਏਦਾ ਈ ਐ ਨਾ, ਅਗਰ ਅਸੀ ਅਵੋਏਡ ਕਰਾਂਗੇ ਸਾਨੂੰ ਉਦਾ ਫਾਏਦਾ ਈ ਮਿਲੇਗਾ।
ਹਾਂਜੀ, ਓਹੀ। ਓ ਮੈ ਵੈਸੇ ਵੀ ਕੀ ਜ਼ਰੂਰਤ ਖਾਨ ਦੀ। ਓ ਮਤਲਬ ਆਪਨਾ ਜਿਵੇਂ, ਮੈਂ ਨਾ ਅ ਮੈਂ ਵੈਸੇ ਵੀ ਮੈਂ ਫਰੂਟਸ ਵਗੈਰਾ ਖਾ ਲੈਂਨੀ ਆਂ ਕਿ ਮੈਨੂੰ ਥੋੜਾ ਵੈਸੇ ਵੀ ਇੰਨਾ ਮੈਨੂੰ ਟਾਈਮ ਮਿਲਦਾ ਨੀ ਖਾਨ ਤੇ ਸੋਚਦੀ ਆਂ ਕਿ ਅ ਮਤਲਬ ਥੋੜਾ ਹੈਲਦੀ ਖਾਵਾਂ, ਅੱਛਾ ਖਾਵਾਂ। ਬਸ ਫੇਰ ਐਈ ਹੋ ਜਾਂਦੈ ਕਿ ਥੋੜਾ ਟਾਈਮ ਨੀ ਮਿਲਦਾ ਕਿਉਕਿ ਕੋਲਜ ਤੋਂ ਆ ਕੇ ਫੇਰ ਮੇਰੀ ਕੋਚਿੰਗਸ ਹੁੰਦੀਆਂ ਓੱਥੇ ਜਾਨਾ ਹੁੰਦੈ, ਤੇ ਮੇਰੇ ਕੋਲ ਸਿਰਫ ਪੰਦਰਾਂ ਤੋਂ ਵੀ ਮਿੰਟ ਹੁੰਦੇ ਆ ਘਾਰ ਆ ਕੇ ਉਦੇ ਚ, ਤੇ ਮੈਂ ਚੇਂਜ ਕਾਰਕੇ ਕੱਪੜੇ ਓ ਜਾ ਸਕਦੀ ਆਂ ਯਾ ਤੇ ਫਿਰ ਮੈਂ ਕੁਛ ਖਾ ਸਕਦੀ ਆਂ।
ਹਾਂ।
ਤੇ ਫੇਰ ਬਾੱਸ ਐਹੀ ਓ ਫਿਰ ਮੈਂ ਨਾ ਮਤਲਬ ਫਿਰ ਮੈਂ ਆ ਕੇ, ਮੈਂ ਫਿਰ ਦੁੱਧ ਪੀ ਜਾਂਨੀ ਆਂ, ਓ ਫਿਰ ਮੈਂ ਘਾਰ ਆ ਕੇ ਰੋਟੀ ਖਾਨੀ ਆਂ।
ਹੋਰ ਵਾ ਤੁਸੀ ਨਾਲ ਨੀ ਲੈਕੇ ਜਾਂਦੇ ਕੋਈ ਫਰੂਟ-ਫਰਾਟ ਕੁਛ
ਸਕੂਲ ਓ ਮਤਲਬ ਓੱਥੇ ਮੈਂ ਲੈਕੇ ਤੇ ਜਾਂਨੀ ਆਂ ਪਰ ਪਤਾ ਨੀ ਮੇਰਾ ਖਾਨ ਦਾ ਮਨ ਈ ਨੀ ਕਰਦਾ, ਮੈਂ ਘੱਟ ਘੱਟ ਈ ਖਾਨੀ ਆਂ।
ਅੱਛਾ।
ਮਨੂੰ ਬੋਤ ਘੱਟ ਭੁੱਖ ਲੱਗਦੀ ਏ। ਬਾੱਸ।
ਫੇਰ ਸੈਲਡ ਵਗੈਰਾ ਖਾਂਦੇ ਓ ਤੁਸੀ ਸ਼ੈਲਡ
ਸੈਲਡ ਹਾਂਜੀ, ਮੈਂ ਖਾਨੀ ਆਂ। ਪਰ ਓ ਫੇਰ ਨਾ ਅ ਨਾ ਇੱਕ ਆਦਤ ਪੈ ਗਈ ਸੀ ਬੋਤਤ ਜਾਦਾ ਜੰਕ-ਫੂਡ ਖਾਨ ਦੀ। ਤੇ ਫੇਰ ਮੈਂ ਜਿਵੇਂ ਸੈਲਡ ਵਗੈਰਾ ਖਾਂਦੀ ਸੀ, ਮੈਨੂੰ ਬੋਤ ਇਵੇਂ ਲੱਗਦਾ ਸੀ ਕਿ ਏ ਮੈਂ ਕੀ ਖਾ ਰੀ ਆਂ।
ਨਈ ਐਸਾ ਨੀ ਹੁੰਦਾ ਕਿਓਕਿ ਉਦੇ ਚ ਜੋ ਮਿਨਰਲਸ ਅਗਰ ਅਸੀ ਉਦੇ ਤੇ ਦੇਖੀਏ ਨਾ ਮਿਨਰਲਸ ਹੈਗੇ ਨੇ ਜੋ ਉਦੇ ਅੰਦਰ, ਜੋ ਫਾਈਬਰਸ ਹੈਗੇ ਨੇ ਓ ਬੋਤ ਹੀ ਅੱਛਾ ਬੋਡੀ ਨੂੰ ਬਨਾ ਦਿੰਦੇ ਐ।
ਅੱਛਾ-ਅੱਛਾ, ਹਾਂਜੀ।
ਕਿ ਜਿੰਨੀ ਕੜਵੀ ਚੀਜ਼ਾਂ ਹੁੰਦੀਐਂ, ਓੱਨੀ ਹੀ ਸੇਤ ਵਾਸਤੇ ਅੱਛੀ ਹੁੰਦੀ ਐ, ਹੁਨ ਕਰੇਲਾ ਲੈ ਲੋ ਕਰੇਲਾ ਕੜਵਾ ਹੁੰਦੈ ਲੇਕਿਨ ਸੇਤ ਵਾਸ
ਹੂੰ, ਅੱਛਾ ਹੁੰਦੈ, ਹਾਂਜੀ।
ਨਿੰਮ ਦਾ ਜੂਸ ਲੈ ਲੋ ਕੜਵਾ ਹੁੰਦੈ ਲੇਕਿਨ ਸੇਤ ਆਸਤੇ ਅੱਛਾ ਹੁੰਦੈ।
ਹਾਂ, ਐਈ ਮਤਲਬ ਐ ਤੇ ਮਤਲਬ ਜੋ ਨੀਮ ਦਾ ਜੂਸ ਐ ਅ ਸਬ ਐ ਸਬ ਤੇ ਸ਼ੂਗਰ ਪੇਸ਼ੈਂਟ ਵਾਸਤੇ ਵੀ ਕਾਫੀ ਏ ਮਤਲਬ ਅੱਛੀ ਏ। ਜਿਨੂੰ ਸ਼ੂਗਰ ਵਗੈਰਾ ਹੈਗੀ ਏ।
ਹਾਂ, ਬਿਲਕੁਲ-ਬਿਲਕੁਲ।
ਵੈਸੇ ਵੀ ਮਤਲਬ ਮੈਂ ਤੇ ਮਿੱਠਾ ਵੀ ਅਵੋਏਡ ਈ ਕਰਦੀ ਆਂ ਪਰ ਹੁਨ ਮੈਂ ਖਾਨਾ ਸ਼ੁਰੂ ਕਾਰਤਾ ਏ।
ਹੁਨ ਮੈਂ ਕਤੁਬਬ ਜਾਦਾ ਟਾਈਮ ਨੀ ਦੱਸ, ਪੰਦਰਾਂ ਦਿਨ ਈ ਹੋਏ ਆ। ਮੈਂ ਦੁਬਾਰਾ ਤੋਂ ਖਾਨਾ ਸ਼ੁਰੂ ਕਾਰਤਾ ਕਿਉਕਿ ਕੇ ਫੇਰ ਬਿਲਕੁਲ ਈ ਆਦਤ ਖ਼ਤਮ ਹੋ ਜਾਂਦੀ ਏ, ਤੇ ਫੇਰ ਦਿੱਕਤ ਆਂਦੀ। ਦੀ ਏ ਬਾਅਦ ਚੋਂ ਕਿਉਂਕਿ ਕਦੀ ਨਾ ਕਦੀ ਤੇ ਖਾਣਾ ਈ ਪੈਂਦਾ ਐ।
ਹਾਂ ਇ ਤੇ ਹੈ ਕਿਸੇ ਦੇ ਘਰ ਜਾਓ, ਕਿਧਰੇ ਜਾਓ ਖਾਣਾ ਪੈ ਜਾਦਾ ਐ, ਵੀ ਲਿਮਟ ਚ ਲੋਓ।
ਵੀ ਨੀ ਸਰਦੇ
ਹਰ ਚੀਜ਼ ਲਿਮਿਟ ਚ ਲੋ ਕੁਛ ਨੀ ਹੁੰਦਾ। ਸਭ ਕੁਛ ਖਾਣਾ ਵੀ ਜ਼ਰੂਰੀ ਐ। ਬੱਸ ਲਿਮਿਟਿਡ ਵਿਚ ਜ਼ਰੂਰੀ ਐ। ਸਭ ਕੁਛ
ਹਾਂਜੀ, ਹਾਂਜੀ। ਚਲੋ ਠੀਕ ਏ। ਮੈਂ ਤੁਹਾਨੂੰ ਕਰਦੀ ਆ ਫੋਨ।
ਹਾਂਜੀ, ਹਾਂਜੀ।
ਚਲੋ ਠੀਕ ਐ ਜੀ, ਸਸ ਸ਼੍ਰੀ ਕਾਲ।
ਸਸ ਸ਼੍ਰੀ ਕਾਲ ਜੀ।